ਏ ਤਾਂ ਗੋਲੋਰ ਤਾਂ ਵਾਈ ਫਾਈਬ ਕਨੈਕਟ ਹੋ ਜਾਂਦਾ ਯਾਰ। ਹਾਂ ਇੱਕ ਵਾਰੀ ਵਿੱਚੋਂ ਵੇਖਲੀ
ਹੈਲੋ।
ਹੈਲੋ।
ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ -ਸਤਿ ਸ਼੍ਰੀ ਅਕਾਲ
ਹੋਰ ਠੀਕ ਓ
ਬਹੁਤ ਵਧੀਆਂ, ਤੁਸੀਂ ਸੁਣਾਓ?
ਮੈਂ
ਬੋਲੋ-ਬੋਲੋ ਹੈਲੋ।
ਹੈਲੋ।
ਹਾਂਜੀ- ਹਾਂਜੀ ਹੋਰ ਕੀ ਕਰਦੇ ਹੋ ਅੱਜ -ਕੱਲ੍ਹ
ਕੁਝ ਨੀ ਕੰਮ ਧੰਦੇ ਚ ਪਏ ਹੋਏ ਆ ਯਾਰ
ਅੱਛਾ।
ਕਰਨਾ ਕੀ ਏ।
ਕੀ ਅੱਜ -ਕੱਲ੍ਹ ਤੇ ਗਰਮੀ ਬਹੁਤ ਹੋਈ ਪਈ ਏ ਬਸ ਕਰਨਾ ਕੀ ਅੱਜ ਕੱਲ੍ਹ ਤੇ ਗਰਮੀ ਬਹੁਤ ਹੋਈ- ਹੋਈ ਵੀ ਐ।
ਹਮ ਇਹ ਤੇੇ ਹੈ ਈ ਏ
ਪੋਲਿਊਸ਼ਨ ਸਭ ਪੋਲਿਊਸ਼ਨ ਦੀ ਮਿਹਰਬਾਨੀ ਹੈ ਸਭ ਫੈਕਟਰੀਆਂ ਵਗੈਰਾ ਦੀ ਜਿਵੇਂ
ਅਗਲੇ ਦੋ ਸਾਲ ਤੱਕ ਤੇ ਹੋਰ ਜੱਬ ਪੈ ਜਾਣਾ।
ਹੋਰ
ਹਾਂਜੀ, ਹਜੇ ਤਾਂ ਦੋ, ਤਿੰਨ ਮਹੀਨੇ ਬੜੇ ਹਿਸਾਬ ਨਾਲ਼ ਕੱਲ੍ਹ ਕਹਿ ਰਹੇ ਬਾਰਿਸ਼ ਆਏਗੀ ਆ ਸਕਦੀ ਐ ਤੁਹਾਡੇ ਹਿਸਾਬ ਨਾਲ਼ ਮੈਂ ਕਹਿ ਤੁਹਾਡੇ ਹਿਸਾਬ ਦੇ ਨਾਲ਼ ਕੱਲ੍ਹ ਕਹਿ ਰਿਹਾ ਨਾ ਬਾਰਿਸ਼ ਆਏਗੀ
ਕਹਿੰਦੇ ਕੱਲ੍ਹ ਬਾਰਿਸ਼ ਆਏਗੀ ਹੈਲੋ, ਅਵਾਜ਼ ਨੀ ਆ ਰਹੀ ਤੁਹਾਡੀ
ਇੱਕ ਮਿੰਟ
ਹੁਣ ਸਹੀ ਹੈ ਹੁਣ ਸਹੀ ਹੈ ਹਾਂ -ਹਾਂ ਹੁਣ ਆ ਰਹੀ
ਫ਼ੋਨ ਸਿਰ ਦੇ ਕੋਲ਼ ਰੱਖਣਾ ਪੈਣਾ ਮੇਰੇ ਹਿਸਾਬ ਨਾਲ਼ ਤਾਂਹੀਓ ਵਾਜ਼ ਆਏਗੀ
ਅੱਛਿਆਂ ਈਅਰਬਡਸ
ਅੱਛਾ -ਅੱਛਾ, ਠੀਕ -ਠੀਕ।
ਹਾਂ
ਹੋਰ ਸੁਣਾਓ ਬਹੁਤ ਗਰਮੀ ਆਈ ਹੈ ਬਹੁਤ ਗਰਮੀ ਕੱਲ੍ਹ ਤੁਹਾਡੇ ਹਿਸਾਬ ਨਾਲ਼ ਕੀ ਬਾਰਿਸ਼ -ਬੁਰਿਸ਼ ਆਈ ਜਾਂ ਨਹੀਂ ਕਹਿ ਰਹੇ ਨੇ ਕੱਲ੍ਹ ਬਾਰਿਸ਼
ਸਹੀ ਆ ਪਾਪੜ ਦੋ ਫਾਸਟ ਫੂਡ।
ਤੁਸੀਂ ਫਰੀ ਟਾਇਮ ਮੈ ਕੀ ਕਰਦੇ ਹੋ
ਆ ਹੀ ਕੁਛ ਫੋਨ ਫਾਨ ਚਲਾਉਂਦੇ ਰਹੇ ਯ ਸ਼ਾਮ ਵੇਲੇ
ਅੱਛਾ ਜਿੰਮ ਵਗੈਰਾ ਵੀ ਜਾਂਦੀ ਹੋਊਗੀ।
ਸਟਾਰਟ ਕੀਤੀ ਵੇ ਡੇਢ ਦੋ ਮਹੀਨੇ ਬਾਅਦ ਛੱਡਦੀ ਸੀ ਜਿੰਮ
ਅੱਛਾ ਮੈ ਕੀ ਕੁਛ ਚਾਰਜਿਸ ਦੇਣ ਥੋੜਾ ਦੱਸੋਗੇ।
ਹੁਣ ਰੋਟੀ ਕੀ ਕੁਛ ਚਾਰਜਿਸ ਵਗੈਰਾ ਹੈਗਾ। ਮੈਂ ਕਿਹਾ ਕੀ ਕੁੱਛ ਫੀਸ ਵਗੈਰਾ ਦਿੰਦੇ ਓ। ਤੁਸੀਂ
ਜਿੰਮ ਦੀ
ਹਾਜੀ ਹਾਜੀ
ਪਵਾਰ ਜਿਆਦਾ ਹੋਵੇ ਤਿੰਨ ਸੌ ਰੁਪਏ ਉੱਪਰ ਪੰਜ ਸੌ ਰੁਪਏ
ਅੱਛਾ ਪਾਵਰ ਜਿਮ ਜਾ ਰਹੀ ਓ ਜੀ।
ਹਾਂ- ਹਾਂ
ਅੱਛਾ ਪਾਵਰ ਤੇ ਮੈ ਵੀ ਗਿਆ ਸੀ ਦੋ-ਤਿੰਨ ਦਿਨ
ਥੱਲੇ ਉਪਰ
ਦੋਨੋ ਹੀ ਸੀ ਥੱਲੇ ਉੱਪਰ ਇਧਰ ਆਲੀ ਆ ਹਾਂਜੀ।
ਇੱਕ ਉੱਪਰ ਹੈਗੀ ਏ ਨਾ ਉੱਪਰ ਏ ਸੀ ਆਲੀ ਹੈਗੀ ਏ ਥੱਲੇ ਬਿਨਾਂ ਏ ਸੀ ਤੇ ਤਿੰਨ ਸੌ
ਅੱਛਾ- ਅੱਛਾ
ਹਾਂ
ਨਾ ਫਿਰ ਮੈਂ ਦੂਜੀ ਪਾਵਰ ਰਹਿ ਗਿਆ ਲੋਕਾਂ ਲਈ ਆਪਣੇ ਅੰਦਰ
ਬਾਈ ਐ ਸਕੂਲ ਪਿੱਛੇ
ਇੰਦਰਾ ਕਲੋਨੀ ਪਾਰ ਕਰਕੇ ਅੱਗੇ ਸਮਝ ਗਏ ਹੋਣੇ ਓ ਹਾਂਜੀ- ਹਾਂਜੀ- ਹਾਂਜੀ।
ਹਾਂ ਉੱਥੇ ਨੀ ਉਹ ਤਾਂ ਬੁੜੀ ਚੰਗੀ ਲਈ ਏ
ਅੱਛਾ।
ਆ
ਹੋਰ ਸੁਣਾਓ ਘਰ ਪਰਿਵਾਰ ਸਭ ਠੀਕ
ਜਾਣ ਈ ਲੈ ਲਈ
ਨਾ ਜਾ ਨੀ ਰਿਹਾ।
ਕਿਉਂ।
ਬਸ ਟਾਈਮ ਨੀ ਮਿਲਦਾ ਕੀ ਕਰੀਏ। ਥੋੜਾ ਜਾ
ਕਿਹੜਾ ਟਾਇਮ- ਟਾਇਮ ਵਿਹਲਾ ਤੇ ਹੈਗਾ ਪੇਪਰ ਤੇਰੇ ਕਦੋਂ ਦੇ ਖਤਮ ਹੋ ਜਾਣੇ ਆ
ਬਾਬਾ ਥੋੜਾ ਸ਼ਡਿਊਲ ਬਿਜੀ ਐ ਘਰ ਦੇ ਬਾਹਰ ਘੁੰਮਣ ਦਾ ਵੀ ਟਾਇਮ
ਲੜਕੀ ਕਾ ਚੱਕਰ ਬਾਬੂ ਬਈਆ
ਨਾ ਬਈਆ ਨਾ- ਨਾ ਐਸਾ ਚੱਕਰ ਨਹੀਂ ਬਈਆ
ਫਿਰ ਉਹਨਾਂ ਗਰ ਚੱਲੇ।
ਲੜਕੀ ਕਾ ਚੱਕਰ ਹੋਤਾ ਤੋ ਬਾਤ ਹੀ ਕਿਆ ਥੀ ਬੜੇ ਬਈਆ।
ਹੁੳ - ਹੁੳ ਥੋੜਾਂ - ਥੋੜਾ। ਘਰੇ ਮੇਰੇ ਕੋਲ ਟਾਈਮ ਨੀ ਹੈਗਾ।
ਬਸ ਥੋੜ੍ਹਾ ਕੁਛ ਨੀ ਐਕਸਪਲੇਨ ਨੀ ਕੁਛ ਕਰ ਸਕਦੇ ਆਪਾ
ਫਿਰ ਵੀ
ਹ ਕੁਛ -ਕੁਛ ਨੀ ਦੱਸ ਸਕਦੇ।
ਫਿਰ ਵੀ ਪਤਾ ਤੇ ਲੱਗੇ।
ਨਾ ਬਸ ਘਰ ਈ ਬੈਠੇ ਰਹੀਦਾ ਸਾਰਾ ਦਿਨ ਟਾਇਮ ਪਾਗਲ ਹੋ ਜਾਨੇ ਆ ਫੋਨ ਚਲਾ ਕੇ, ਹੋਰ ਕੀ ਕਰਨਾ।
ਹਾ ਇਹ ਟਾਇਮ -ਟਾਇਮ ਨੀ ਹੈਗਾ ਜਿਮ ਜਾਣ ਦਾ ਹੈਅ
ਹੋਰ ਘਰਦੇ ਬੋਲਦੇ ਨੇ ਜਾ ਕਹਿੰਦੇ ਪੜ੍ਹਾਈ ਕਰ ਲੋ। ਜਾ ਕਹਿੰਦੇ ਨੇ ਜਿੰਮ ਕਰ ਲੋ ਇੱਕ ਕੰਮ ਕਰੋ। ਜਾ ਘੁੰਮ ਲੋ।
ਆਹ ਹੁਣ ਤੋ ਬਾਅਦ ਛੁੱਟੀਆ ਨੇ ਤਰੀਕ ਮਹੀਨੇ ਦੀ ਅਗਲੇ
ਹਾ ਦੇਖਣਾ ਹਾ -ਹਾ ਵੇਖਣਾ ਵੈਸੇ ਸੋਚ ਤੇ ਰਿਹਾ ਮੈ ਕਿਉਕਿ ਇਹ ਨਾਲ ਦੇ ਤੇ ਜਾਣਗੇ।
ਹਮ ਉਹ ਰਾਜਾ ਜਾ ਰਿਹਾ ਵਾ।
ਹਾ ਰਾਜਾ ਜਾਦਾ ਏ।
ਅੱਛਾ।
ਹਮ।
ਤੇ ਤੂੰ ਕਿਉ ਨੀ ਜਾ ਰਿਹਾ।
ਅਹ ਕੀ ਕਰਨਾ ਯਾਰ ਉਹੀ ਛੱਡ ਤੀ ਫਿਰ ਦੋ ਮਹੀਨੇ ਬਾਅਦ ਆਪਣੇ ਆਪ ਉਵੇ ਹੋ ਜਾਣਾ। ਕੀ ਫਾਇਦਾ।
ਹਮ, ਖਾਣ- ਪੀਣ ਤੇ ਕੰਟਰੋਲ ਨੀ ਹੈਗਾ ਨਾ।
ਹਾ ਸਹੀ ਗੱਲ ਆ।
ਖਾਣ- ਪੀਣ ਤੇ ਕੰਟਰੋਲ। ਹੋ ਜੇ ਫਿਰ ਤੇ ਬੰਦਾ ਹੋ ਨੀ ਸਕਦਾ ਮੋਟਾ ਯਾਰ ਐ
ਹੋਰ ਸਹੇਲੀ ਠੀਕ ਐ ਤੁਹਾਡੀ।
ਹੋਰ ਠੀਕ ਆ।
ਮਜੇ ਚ।
ਹੈ।
ਮੈ ਕਿਹਾ ਮਜੇ 'ਚ'
ਹੋਰ
ਜਾ ਮਜੇ ਲੈ ਕੇ ਛੱਡ ਤੇ। ਮੈ ਮਜੇ ਲੈ ਕੇ ਛੱਡ ਤਾ ਅੱਛਾ ਗੱਡੀ ਚੱਲ ਪਹੀ ਏ। ਮੈ ਕਿਹਾ ਸਾਇਦ ਮਜੇ ਲੈ ਕੇ ਛੱਡ ਤਾ ਹੋਵੇ।
ਨਹੀ -ਨਹੀ
ਇੱਕੋ ਰੱਖੀ ਹੈਅ।
ਹਮ ਉਹ ਹੋਜੇਗਾ ਖਤਮ ਉਹ ਵੀ ਥੋੜੇ ਟਾਇਮ ਤੱਕ।
ਕਿਉ ਫਿਲਮ ਈ ਕੀ ਜੋ ਇਨਜੁਆਏ ਕਰਲੀ। ਜਦੋ ਦੂਜੀ ਫਲੋਪ ਹੁੰਦੀ ਤੀਜੀ ਆਦੀ ਹੈ।
ਹੋਰ।
ਅੱਛਾ।
ਨਹੀ ਨਿਭਦੀ ਯਾਰ ਕਹਿਣਾ ਸੌਖਾ ਏ ਜਿਹੜੇ ਸੁਣਦੇ ਆ। ਸੱਤ, ਅੱਠ ਸਾਲ ਨਿਭ ਗਈ, ਨੌ ਸਾਲ ਨਿਭ ਗਈ, ਚਾਰ ਸਾਲ ਦਾ ਰਿਲੇਸ਼ਨਸ਼ਿਪ ਹੈਗਾ।
ਅੱਛਾ, ਉਸ ਤੋ ਬਾਅਦ ਵੀ ਆਇਆ- ਉਸ ਤੋ ਬਾਅਦ ਵੀ ਆਇਆ।
ਹਾ ਐ ਤੇ ਵਿੱਚ ਦੀ। ਕਹਾਣੀ ਵਿੱਚ ਦੀ ਕਹਾਣੀ ਬਤਾਉਣੀ ਚਾਹੀਦੀ ਵੀ ਕਿਵੇ ਕਿਵੇ ਨਿਕਲੀ ਆ ਉਹਨਾ ਦੀ।
ਹਾ।
ਹੂੰ
ਦੋ-ਚਾਰ ਦੋ-ਚਾਰ ਮਹੀਨੇ ਤੋਂ ਉੱਤੇ ਨੀ ਕੱਠਾ ਕੀਤਾ ਹੁੰਦਾ ਅੱਜ ਦੇ ਟਾਈਮ।
ਹਾਂ ਇ ਤਾਂ ਕੀ-ਕੀ ਹੋਇਆ ਕੀ-ਕੀ ਨਹੀਂ ਹੋਇਆ।
ਉਹੀ ਨਾ ਇੱਕ ਦੂਜੇ ਲੈਵਲ ਨੀ ਹੁੰਦਾ।
ਅਅ
ਉਹ ਬੰਦੇ ਦੇ ਦਿਮਾਗ ਹੀ ਮੁੰਡੇ ਦੇ ਕੀ ਦਿਮਾਗ ਹੀ ਚੱਲ ਰਿਹਾ ਹੁੰਦਾ। ਕੁੜੀ ਦੇ ਕੀ ਉਹ ਕਰਨਾ ਦਾ ਮੁੰਡਾ ਛੜਵਾਂ ਦੇ ਬੜ ਨੂੰ ਸੜਵਾਂ ਦੇ ਵਾਹਦਾ। ਇੱਕ-ਦੂਜੇ
ਹਾਂ ਅ ਤੂੰਨਾ ਦਿਮਾਗ ਦੀ ਚੀਜ਼ ਹੁੰਦੀ ਏ।
ਹਾ
ਕੁਛੱੜ ਦਾ ਮੂੰਹ ਨੀ ਜਾਂਦਾ ਧੋਨਾ 'ਚੋ।
ਹੂੰ
ਛਡਣਾ ਕੋ ਨੀ ਆਂਦਾ ਰੱਖਣੇ ਰੱਖਣਾ ਚਾਹਦੇ ਨੇ ਇਹ
ਅਹਅਹਅਹ ਇਹ ਤੇ ਗੱਲ ਏ ਬਾਅਦ ਵਿੱਚ ਘਰ ਜੀ
ਹਾਂ।
ਘਰ ਦੀ ਮਜਬੂਰੀਆਂ ਹੁੰਦੀ ਆ।
ਜਬਰਦਸਤੀ ਰੱਖ ਜਬਰ 'ਚ ਰੱਖਿਆ ਉਹਦਾ ਮਨ ਮਾਰ ਕੇ। ਉਹਦੇ ਨਾਲ ਫਿਰ ਦੂਜੀੇ ਨਾਲ ਗੱਲ ਕਰਲੋ। ਕੁੜੀ ਦੂਜੇ ਨਾਲ ਗੱਲ ਕਰ ਲੈ ਗੀ। ਫਿਰ ਚੀਟ ਹੋਜੇ ਗਾ ਐਂਡ 'ਚ ਆ ਕੇ।
ਹਹਹ ਫਿਰ ਕਹਿੰਦੇ ਆ ਮੁੰਡਾ ਚੀਟ ਕਰ ਗਿਆ ਏ ਹੈਂ।
ਹਾਂ ਮੁੰਡੇ ਕਹਿਣ ਗੇ ਕੁੜੀ ਚੀਟ ਕਰ ਗਈ ਕੁੜੀ ਕਿਹ ਗਈ ਮੁੰਡਾ ਚੀਟ ਕਰ ਗਿਆ ਚਲੋ।
ਕੋਈ-ਕੋਈ ਆਂਦੇ ਆ ਵਿਰਲੇ ਇੱਕ-ਦੋ ਸੌ ਵਿੱਚੋ ਪੰਜ।
ਹਾਂ ਹਾਂ ਸਹੀ ਗੱਲ ਏ। ਅੱਜ ਦੇ ਟੈਮ 'ਚ ਤੇ ਯਾਰ ਫਸਟ ਬਲਾਉਣਾ ਬੜਾ ਔਖਾ ਹੋ ਜਾਣਾ ਵੈਸੇ।
ਸਹੀ ਤਾਂ ਗੱਲ ਏ। ਕੁੜੀਆਂ ਸਮੇਤ ਮੁੰਡਾ ਤੇ ਮਿੰਟ ਬੁਲਾ ਲੈਦਾ ਏ। ਕੁੜੀ ਨੂੰ ਬੁਲਾ
ਹਾਂ ਹਾਂ ਇਹ ਤੇ ਗੱਲ ਹੈ। ਮੁੰਡਾ ਭੁਲਾਂਦਾ ਨੀ ਮੁੰਡੇ ਦੀ ਜਵਾਨ ਤੇ ਕਦੇ ਜ਼ਿਕਰ ਨੀ ਹੁੰਂਦਾ।
ਹਾਂ ਹਾਂ ਪਰ ਕੁੜੀਆਂ ਦੇ ਦਿਮਾਗ ਤੇ ਕਰਦੀ ਨੀ ਇਹ ਗੱਲ ਲੈਂਦੀ ਨੀ।
ਹੂੰ ਐ ਚੀਜ ਹੈਗੀ ਆ। ਮੁੰਡੇ ਦੇ ਮੁੰਡੇ ਦਿਮਾਗ ਸਭ ਕੁਛ ਹੁੰਦਾ ਸਭ ਕੁਛ ਸਭ ਕੁਛ ਯਾਦ ਹੁੰਦਾ। ਸਾਰੀ ਚੀਜ਼ਾਂ ਪੁਰਾਣੀਆਂ ਯਾਦ ਹੁੰਦੀਆਂ।
ਆਪਣਾ ਮਾਇੰਡ ਉਹ ਬੰਦਾ ਬਿਜੀ ਕਰ ਲੈਂਦਾ ਐ। ਇਹ ਚੱਕ ਕਰੇ ਉਹ ਬੰਦਾ ਯਾਦ ਵੀ ਆ ਰਿਹਾ ਹੋਏਗਾ ਨਾ। ਉਹ ਦੋ ਮਿੰਟੇ ਮਾਇੰਡ ਨੂੰ ਡਾਇਵਰਟ ਕਰ ਲਏਗਾ ਅਗਰ ਉਹਨੂੰ ਜ਼ਿਆਦਾ ਈ ਪ੍ਰੋਬਲਮ ਹੋਏਗੀ।
ਹਾਂ ਹਾਂ।
ਪਰ ਕੁੜੀ ਏ ਉਹ ਉਸ ਉਸੀ ਗਮਾਂ ਨੂੰ ਲੈ ਕੇ ਬਾਬਾ ਅੱਕੀ ਰਹਿੰਦੀ ਆ ਕੀ ਕਰ ਸਕਦੇ ਆ ਅੱਗੇ ਨੀ ਵੱਧ ਪਾਂਦੀ।
ਹੂੰ ਮੁੰਡੇ ਨੂੰ ਯਾਦ ਸਭ ਕੁਛ ਹੁੰਦਾ ਆ। ਪਰ ਕਦੇ ਉਹਦੀ ਜਬਾਨ ਜ਼ਿਕਰ ਨੀ ਹੁੰਦਾ ਬਈ ਇਹ ਚੀਜ਼ ਹੈਗੀ ਜੀ ਇਹ ਚੀਜ਼ ਨੀ ਹੈਗੀ ਜੀ। ਕੁੜੀਆਂ ਨੂੰ ਯਾਦ ਹੁੰਦਾ ਜ਼ਬਾਨ ਤੇ ਵੀ ਹੁੰਦਾ ਉਹਦਾ ਦਿਮਾਗ 'ਚ ਵੀ ਰਹਿੰਦਾ ਚੌਵੀ ਘੰਟੇ ਰਹਿੰਦਾ।
ਹਾਂਜੀ ਹਾਂਜੀ।
ਇਸਦੇ ਚੱਕਰ ਪਿੱਛੇ ਅੱਜ ਦੇ ਟਾਈਮ ਵਿੱਚ ਕੁਛ ਨੀ ਪਤਾ ਕੀ ਹੋ ਜਏ ਕਦੋਂ ਹੋ ਜਏ।
ਸਹੀ ਗੱਲ ਏ।
ਕਿਧਰ ਤ ਕਾਣੇ ਨ ਚੱਲੋ।
ਸਹੀ ਗੱਲ ਏ ਜੀ।
ਜਿੱਥੇ ਕੋਈ ਅੜਚਨ -ਉੜਚਣ ਆ ਜੇ
ਹੂ।
ਤੇ ਬਏ- ਬਏ, ਟਾਟਾ- ਟਾਟਾ।
ਦੂਜੀ ਲਭ ਲਾਂਗੇ ਐ ਕਹਿਣਾ ਕਹਿਣਾ ਮੁੰਡੇ ਦਾ ਹਨਾ
ਜਰ ਕੀਆ ਹੋਣਾ
ਹਮ।
ਠੀਕ ਹੈ। ਮੁੰਡਿਆਂ ਚੋਂ ਤਾ ਖਾਸ ਫਿਰ ਏ ਈ ਮੁੰਡਿਆਂ ਚ ਘਰ ਦੇ ਨੂੰ ਮਨਾਉਣ ਦੀ ਲੋੜ ਦੀ ਲੋੜ ਨੀ ਪੈਂਦੀ ਫਿਰ ਮੁੰਡੇ ਨੇ ਕਹਿ ਤਾ
ਭਾਜੀ-ਭਾਜੀ ਗੱਲ ਸੁਣੋ, ਮੈਂ ਠਹਿਰ ਕੇ ਕਰਨਾ ਮੈਨੂੰ ਫੋਨ ਆ ਗਿਆ ਠੀਕ ਹੈ।
ਠੀ ਠੀਕ ਹੈ, ਠੀਕ ਹੈ।